ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਓ। ਮਛ ਕਿਥੇ ਆਏ ਦੇਨੇ।
ਹਾਂਜੀ ਕੀ ਕਰ ਰਏ ਅ।
ਹ ਬੱਸਛ ਮ ਕਿਹਾ ਕਿੱਥੋਂ ਬੋਮਦੇ ਪੇ ਯੋ।
ਹਾਂਜੀ
ਕਿੱਥੋਂ ਗੱਲ ਕਰਦੇ ਪਏ ਤੁਸੀ।
ਘਰੋਂ
ਮੈ ਕਿਆ ਕਿਥੋਂ ਬੋਲਦੇ।
ਹਾਂਜੀਥੇ। ਤੁਹਾਡੇ ਨੇੜੇ ਬੋਲਦੇ ਪਏ ਆ।
ਨੇੜੇ ਈ ਅ।
ਜ--ਹਾਂਜੀ। ਹੋਰ ਦੱਸੋ ਕੀ ਕਰਦੇ ਪਏ।
ਮਸ ਪ੍ਰਛਣਾ ਕਰ ਰ ਸ
ਕੀ ਬਣਾ ਲਿਆ ਅੱਜ।
ਅਜ ਰੋਂਗੀ ਦੀ ਦਾਲ ਬਣਾਈ ਏ।
ਅੱਛਾ ਹੋਰ ਗਰਮੀ ਹੋਣੀ ਹੈ ਐਦਰ। ਸਾਡੇ ਸਾਈਡ।
ਹਾਂਜੀ ਬ ਬਜਾ ਲੈਂਦਾ।
ਅੱਜ ਜਿਆਦਾ ਪੈਂਦੀ ਪਈ ਏ ਗ਼। ਰਮੀ ਘਰੋਂ ਬਾਰ ਵੀ ਨੀ ਨਿਕਲੇਆ ਜਾ ਰਿਆ ਮੈਂ ਸ਼ੋਪਿੰਗ ਕਰਨ ਜਾਣਾ ਸੀ ਮੈਂ ਸੋਚ ਰੀ ਆ ਜਾਵਾਂ ਨਾ ਜਾਵਾਂ ਪਰ ਗਰਮੀ ਬੜੀ ਆ।
ਕਿਵੇ ਲ ਪ। ਇਵਨਿੰਗ ਟਾਈਮ ਚੱਲ ਜਯੋ ਨਾ।
ਹਾਂਜੀ ਹਾਂਜੀ ਜਾਵਾਂਗੇ
ਇੱਕ ਸੇਕਿੰਡ। ਸੋ ਆਉਣ ਲੱਗੀ ਸੀ ਹੋ ਕੀ ਕਰਦੇ ਤੁਸੀਂ। ਬੱਚੇ
ਇਹ ਨਾਨਕੇ
ਕੀ ਕਹਿਣਾ
ਹਾਂਜੀ ਹਾਂਜੀ ਨਾਲ ਗਏ ਨੇ ਨਾਨੀ ਨੇ ਬੁਲਾ ਲਿਆ ਸੀ ਉਹਨਾਂ ਨੂੰ
ਤੁਸੀਂ ਨਹੀਂ ਗਏ?
ਨਹੀਂ ਉਹਨਾਂ ਦੇ ਮਾਮਾ ਆਏ ਸੀ ਤੇ ਲੈ ਗਏ ਕਹਿੰਦੇ ਮੈਂ ਲੈ ਕੇ ਚੱਲਾਂ ਮੈ ਕਿਹਾ ਠੀਕ ਹੈ ਕੋਈ ਨਾ ਲੈ ਜਾਓ ਤੁਸੀਂ ਹਰ ਛੁੱਟੀ ਉੱਥੇ ਜਾਂਦੇ ਨੇ ਆਪਣੇ ਨਾਨਕੇ
ਤੁਹਾਡੇ ਬਿਨਾ ਰਹਿ ਜਾਂਦੇ ਨੇ ਬੱਚੇ
ਹਾਂਜੀ ਹਾਂਜੀ ਵੱਡੇ ਨੇ ਨਾ ਕੁੜੀ ਪੰਦਰਾਂ ਸਾਲ ਦੀ ਆ ਮੁੰਡਾ ਬਾਰਾਂ ਸਾਲ ਦਾ ਹਾਂਜੀ ਰਹਿ ਲੈਂਦੇ ਦੋਵੇ
ਹਮ
ਉਹ ਜ਼ਿਆਦਾਤਰ ਉੱਥੇ ਰਹਿੰਦੇ ਮੰਮੀ ਕੋਲ ਜਦੋਂ ਵੀ ਛੁੱਟੀ ਪੈਂਦੇ ਆ ਵੀ ਨਾਲ ਹੀ ਫੋਨ ਕਰਦੇ ਨਾਨੀ ਨੂੰ ਅਸੀਂ ਆਉਣਾ ਫਿਰ ਮਾਮਾ ਲੈ ਜਾਂਦਾ ਉਦਾ ਆ ਕੇ
ਹਮ ਹਮ ਵੈਸੇ ਬਾਰਿਸ਼ ਹੋ ਗਈ ਸੀ ਤਿੰਨ ਚਾਰ ਵਜੇ ਮੋਸਮ
ਹਾਂਜੀ ਅੱਜ ਜਿਆਦਾ ਗਰਮੀ ਆ ਅੱਜ ਤਾਂ ਬਹੁਤ ਜ਼ਿਆਦਾ ਮਨ ਹੀ ਨੀ ਕਰ ਰਿਹਾ ਬਾਜ਼ਾਰ ਜਾਣ ਨੂੰ ਸਮਾਨ ਲੈ ਕੇ ਆਣਾ ਕਿ ਥੋੜਾ ਭਰਾ ਦੀ ਹਾਂਜੀ ਭਰਾ ਦਾ ਰੋਕਾ ਹੈਗਾ
ਓਕੇ
ਭਰਾ ਦਾ ਰੋਕਾ ਹੈਗਾ ਪੱਚੀ ਤਰੀਕ ਨੂੰ ਮੈਂ ਕਿਹਾ ਚੱਲੂ ਸ਼ੋਪਿੰਗ ਕਰਿਆਾਂ ਥੋੜੀ ਜਿਹੀ ਬੱਚੇ ਤਾਂ ਗਏ ਉਹ ਉਹ ਤਾਂ ਨਾਨੀ ਨਾਨੀ ਕਹਿੰਦੀ ਮੈਂ ਲੈ ਦੇਣੇ ਬੱਚਿਆਂ ਨੂੰ ਕੱਪੜੇ
ਪੱਚੀ ਜੂਨ ਦਾ ਇਹ ਪੱਚੀ ਜੂਨ ਦਾ
ਬਸ ਜਾਵਾਂਗੀ ਹੁਣ ਤਿਆਰੀਆਂ ਕਰਨੀਆਂ ਮੈਂ ਬਾਜ਼ਾਰ ਜਾਣ ਦੀ ਸੋਚ ਰਹੀ ਸੀ ਸੋਚਾ ਜਾਵਾ ਨਾ ਗਰਮੀ ਬੜੀ ਆ ਸ਼ਾਮ ਨੂੰ ਜਾਊਗੀ ਹੁਣ ਤਾ
ਅੱਛਾ ਡਰੈਸ ਵਗੈਰਾ ਲੈਣੀ ਹੋਨੀ
ਹਾਂਜੀ ਮੈਂ, ਸੂਟ ਜਿਆਦਾ ਮੈਨੂੰ ਪਸੰਦ ਆ ਮੈਂ ਸੂਟ ਲੈ ਕੇ ਆਣੇ ਆ ਵਧੀਆ ਜੇ, ਹਾਂਜੀ
ਭਰਾ ਰੋਕਿਆ ਅਰੇ ਭਾਈ ਉਹ
ਡਰੈੱਸ ਤੇ ਹੈਗੀਆਂ ਨੇ ਪਰ ਮੈਂ ਸੋਚ ਰਹੀ ਸੂਟ ਈ ਪਾਵਾਂ ਮੇਰਾ ਭਰਾ ਕਹਿੰਦਾ ਸੂਟ ਵਧੀਆ ਲੱਗਦਾ ਤੇਰੇ ਸੂਟ ਹੀ ਪਾਇਆ
ਅ ਵਧੀਆ ਸੂਟ ਛ ਜ਼ਿਆਦਾ ਹੋਦਾ
ਗਰਮੀ ਬੜੀ ਆ ਮੈਂ ਮਨਾ ਕਰਦੀ ਪਈ ਇਸ ਮੰਮੀ ਨੂੰ ਮੈਂ ਤਾਂ ਤੁਸੀਂ ਹੁਣ ਇਹ ਕਰੋ ਮੈਂ ਕਿਹਾ ਗਰਮੀ ਇੰਨੀ ਆ ਅਸੀਂ ਖਾਇਆ ਖਾਤਾ ਵੀ ਤੇ ਮੈਨੂੰ ਜਾਂਦਾ ਕੁੱਝ ਮੈਂ ਕਿਹਾ ਤੁਸੀਂ ਰਹਿਣ ਦੋ, ਕਹਿੰਦੀ ਨਹੀਂ, ਹੁਣ ਤਾਂ ਆ ਗਿਆ ਕਹਿੰਦੀ ਤਰੀਕ ਵੀ ਰੱਖਤੀ ਕ
ਪਾਣ -ਪੀਣ ਦਾ ਤਾਂ ਜਿਹੜਾ ਹੁੰਦਾ ਹੈ ਬਾਕੀ ਪਿਆਰ ਨਾਲ ਕੱਪੜੇ ਪਾਉਣੇ ਕੱਪੜੇ ਵੀ ਬਹੁਤ ਜ਼ਿਆਦਾ ਉਥੇ ਖਾਸ ਕਰਕੇ ਸੀ ਜਿਹੜੇ ਕੋਸਟਲੀ ਸੂਟ ਹੁੰਦੇ ਨੇ ਉਹਨਾਂ ਗਰਮੀਆਂ ਸੀ ਨਗਰ ਲੱ ਵਾਲੇ ਪਹੁਤ ਹ
ਹਾਂਜੀ
ਲੋਕਲ ਈ ਐ ਭਰਾ ਦਾ ਰਿਸ਼ਤਾ
ਹਾਂਜੀ -ਹਾਂਜੀ ਲੋਕਲ ਹੀ ਹੈ ਜੀ, ਤਾਂ ਹੀ ਤਾਂ ਛੇਤੀ- ਛੇਤੀ ਹੋ ਗਿਆ ਰੋਜ਼ ਨ ਦਾ ਆਣਾ- ਜਾਣਾ ਦੋ ਦੂਜੇ -ਤੀਜੇ ਦਿਨ
ਵਧੀਆ ਕਰ
ਉਹਨੇ ਰੱਖ ਦਿੱਤੀ ਤਰੀਕ, ਕਹਿਦੇ ਕਰ ਲੋ, ਛੇਤੀ ਵੀ ਸੀ ਹੋਰ ਵੀ ਕੰਮ ਕਰਨੇ ਆ ਫਿਰ
ਹਾਂਜੀ, ਮੈਰਿਜ ਜਲਦੀ ਕਰੋਗੇ
ਨਵੰਬਰ ਚ ਵਿਆਹ ਕਰ ਦੇਣਾ ਸਰਦੀਆਂ ਚ
ਅੱਛਾ ਮੁੰਬਰ ਸ
ਛੋਟਾ ਹੀ ਆ ਮੇਰੇ ਤੇ ਮੈਂ ਕਿਹਾ ਚਲੋ ਕਰਾਓ ਇਹਦਾ ਵੀ ਹੁਣ ਪੜ੍ਹ ਲਿਖ ਲਿਆ ਜੋ ਵੀ ਲੱਗ ਗੀ ਹੋਣ ਤਾਂ ਬੈਂਕ ਚ ਮੈਂ ਕਿਹਾ ਚਲੋ ਹੁਣ ਆਪਣੇ ਪੈਰਾਂ ਤੇ ਖੜਾ ਹੋ ਗਿਆ ਮੈਂ ਕਿਹਾ ਕਰੋ
ਉ ਜੋ ਬੈਂਕ
ਹਾਂਜੀ ਹਾਂਜੀ ਬੈਂਕ ਚ ਜੋਤ ਲੱਗੀ ਆ ਉਹਦੀ ਮੁੰਡੇ ਨੇ ਐਮ ਬੀ ਏ ਕੀਤੀ ਸੀ ਮੁੰਡੇ ਨੇ
ਅ ਅੱਛਾ
ਤਤਾਂ ਕਰਕੇ ਮੈ ਕਿਹਾ ਚਲੋ ਰਿਸ਼ਤਾ ਹੀ ਵਧੀਆ ਆ ਗਿਆ ਕੁੜੀ ਵੀ ਪੜ੍ਹੀ ਲਿਖੀ ਆ ਵਧੀਆ ਘਰ ਆ ਹ ਚਲੋ ਕਰ ਦਿੰਦੇ ਹ ਹਾਂਜੀ ਕੁੜੀ ਵੀ ਜੋਬ ਕਰਦੀ ਆ ਉਹਨੇ ਆਪਣਾ ਪਾਰਲਰ ਖੋਲਿਆ ਹੋਇਆ ਅਕੈਡਮੀ ਖੋਲੀ ਹੋਈ ਏ ਕੁੜੀ ਨੇ ਪਾਰਲਰ ਦੀ
ਛ ਲੋਕਲ
ਹਾਂਜੀ ਹਾਂਜੀ ਲੋਕਲ ਹੀ ਹੈ ਜੀ
ਹੂੰ
ਹੋਰ ਦੱਸੋ ਤੁਸੀਂ ਕੀ ਕਰਦੇ ਤੇ ਆਵਾਜ਼ ਬੜੀ ਆ ਰਹੀ
ਪਤਾ ਬਾਹਦ ਸਾ ਘਰ ਦੇ ਸਾਹਮਣੇ ਠੱਕੀਏ ਨਾ ਉਹ ਲ ਲੋਟੇ ਵਗੈਰਾ ਧੋਂਦੇ ਗਈ
ਹਾਂਜੀ ਉਹ
ਅਜ ਤ ਗਲੀ ਹਾਂਜੀ ਅਜੇ ਤ ਕਿਤੇ ਗਲੀ ਚ ਨਹੀਂ ਮੈਂ ਆਪਣੇ ਘਰ ਦੀ ਕਿਸੇ ਨਾਲ ਗੱਲ ਕਰਨੀ ਆ ਨਾ ਕਰਦੇ ਆ ਕਿ ਬ ਕੰਮ ਬਾਦ ਚ ਕਰ ਰ ਮਾਜ਼ਬੂਤ
ਹਾਂਜੀ ਹਾਂਜੀ ਇਏਦਾਂ ਦੀ ਆਵਾਜ਼ ਹੈ ਜੀ ਜਿੱਦਾਂ ਬਰਤਨ ਮਾਂਜਦਾ ਹੋਵੇ ਨਾ ਕੋਈ ਇਏਦਾਂ ਇੱਦਾਂ ਦੀ ਆ ਰਹੀ ਹੈ ਮੈਂ ਸੋਚਦਾ ਸੀ ਸਰ
ਅਜੇ ਤੱਕ ਗਲੀ ਹੈ ਗਲੀ ਦੀੋਟੇ ਕਮ ਲ ਸ ਜਾਾ ਕੇ ਕੀਤਾ ਜਾਂਦਾ ਫੇਰ ਵੀ ਨੀ ਆਵਾਜ਼ ਆਉਂਦੀ
ਬਹੁਤ ਜਿਆਦਾ ਆਵਾਜ਼ ਆ ਰਹੀ ਹੈ
ਹਮ, ਅਜੇ ਤੱਕ ਤੇ ਅਗਰ ਮੈਂ ਬਾਹਰੋਂ ਹੋਰ ਵਗੈਰਾ ਚ ਹੁੰਦੀ ਇਦਾਂ ਤੇ ਹੋਰ ਵੀ ਜਾਦਾ ਰਿਸ੍ਕ ਏ ਓਹਨੇ ਗਰੋਸਰੀ ਏ, ਖੁਦ ਹੀ ਕੰਮ ਕਰਦੇ ਬਏ
ਹਾਂਜੀ ਬਹੁਤ ਜਿਆਦਾ ਆਵਾਜ਼ ਆ ਰਹੀ ਹੈ, ਤੇ ਉਹ ਰਾਤ ਨੂੰ ਵੀ ਕੰਮ ਕਰਦੇ ਨੇਹੇ? ਰਾਤ ਨੂੰ ਵੀ ਏਦਾਂ ਹੀ ਆਵਾਜ਼ ਆਉਂਦੀ ਹੈ ਇੱਥੋਂ?
ਨਹੀਂ ਅੱਜ ਉਹ ਮਤਲਬ ਕੀ ਉੱਥੇ ਫੈਕਟਰੀਆਂ ਚਲਦੀਆਂ ਨੇ ਨਾ, ਉਹ ਤੇ ਚਲੋ ਸ਼ਾਮ ਤੱਕ ਚੱਲਦੀਆਂ ਨੇ। ਇਹ ਲੋੋਟੇ, ਗੜਬੇ, ਵਗੈਰਾ। ਹੁੰਦੇ ਨੇ, ਤੁਸੀਂ ਲੋਕਾਂ ਨੂੰ ਪਤਾ ਹੀ ਹੋਣਾ ਤੁਹਾਨੂੰ ਹੁੰ
ਹਾਂਜੀ।
ਹਮ ਬਾਕੀ ਕਾਫ਼ੀ ਦੇਰ ਤੋਂ ਲੱਗਿਆ ਦੋ ਤਿੰਨ ਘੰਟੇ ਹੋ ਗਏ।
ਹੋਰ ਦੱਸੋ?
ਜਮਾਂ ਪੀਕਅੱਪ ਬਹੁਤ ਜਿਆਦਾ ਪਤਾ ਨੀ ਪੁੱਛ ਕੇ ਗਿਆ ਹੈ।
ਐਂ ਇੱਧਰ ਦੀ ਆਵਾਜ਼ ਆ ਜੋ ਕੰਨਾ ਚ ਭਾਂਡੇ ਜੇ ਖੜਕਦੇ ਹੋਣ, ਇੰਨੀ ਤੇਜ਼ ਆਵਾਜ਼ ਆ ਰਹੀ ਆ।
ਹਾਂਜੀ ਅ ਤੁਸੀਂ ਦੇਖੋ, ਤੁਸੀਂ ਫੋਨ ਤੇ ਹੋ, ਅਸੀਂ ਕੋਲ ਰਹਿਣੇ ਹਾਂ।
ਹਾਂਜੀ, ਤੁਸੀਂ ਤਾਂ ਦੇਖੋ ਕੋਲ ਹੀ ਹੋ, ਤੁਹਾਨੂੰ ਇਨੀਆ ਆਉਂਦੀਆਂ, ਮੈਨੂੰ ਕਿੰਨੀ ਆਉਣਗੀਆਂ ਦੱਸੋ?
ਹਾਂ, ਧੰਨਵਾਦ ਸੰਡੇ ਨੂੰ ਨਾ, ਹਾਂਜੀ ਹੁਣਦਾ ਕਈ ਵਾਰ ਤਾਂ ਬਹੁਤ ਸਰਦਰਦ ਆਉਣ ਲੱਗ ਇਹਨਾਂ ਦਾ ਇੰਨਾ ਗੁੱਸਾ ਆਉਂਦਾ ਨਾ, ਕਿ ਕੀ ਕਵੇ ਇਹਨਾਂ ਨੂੰ? ਇਹਨਾਂ ਦਾ ਰੋਜ਼ ਦਾ ਹੀ ਤੇ ਕੰਮ ਹੈ।
ਹਾਂਜੀ-ਹਾਂਜੀ।
ਸੰਡੇ ਨੂੰ ਬਿਲਕੁਲ ਸ ਏਂਸ ਹੁੰਦਾ ਏ, ਬਿਲਕੁਲ ਸ਼ਾਂਤੀ ਹੁੰਦੀ ਹੈ। ਹੋਰ ਲੱਗੇ ਸੀ ਨਾ ਕਿ ਕਿੱਥੇ ਕੋਈ ਬੱਸ ਬਈ ਹੈਗਾ ਹੀ ਨਹੀਂ, ਬੜਾ ਅਜੀਵ ਜਿਹਾ ਲੱਗਦਾ ਏ, ਪਰ ਮੁੰਡੇ ਵਾਲੇ ਚ ਕੁੜੀ ਵੱਲੋਂ
ਦੁਪਹਿਰ ਨੂੰ ਸੁੱਤਾ ਵੀ ਨੀ ਜਾਇਆ ਹੋਣਾ ਤੁਹਾਡੇ ਕੋਲੋ ਤਾਂ?
ਬਿਲਕੁਲ ਵੀ ਦਰਵਾਜਾ ਬੰਦ ਕਰੀਏ ਏ ਸੀ ਲਗਿਆ
ਦੱਸੋ ਇੰਨੀ ਆਵਾਜ਼ ਆ ਬੰਦਾ ਆਰਾਮ ਕਿੱਦਾਂ ਕਰ ਦਓਗਾ।
ਹਾਏ ਬੜਾ ਮਾੜਾ ਹੋਇਆ, ਅਜੇ ਤੱਕ ਤਾਂ ਕੁਛ ਆਰਾਮ ਨਾਲ ਲੱਗਿਆ ਹੋਆ ਸੀ, ਕਈ ਵਾਰੀ ਤੇ ਇਹਨੇ ਚੁੱਕ-ਚੁੱਕ ਕੇ ਮਾਰਦਾ ਨੀ ਨਾਲ ਕੋਈ ਹੋਰ ਲੱਗਾ ਹੋਇਆ ਈ। ਪਾਟਨਰ ਵਗੈਰਾ। ਬੜਾ ਚੁੱਕ-ਚੁੱਕ ਕੇ ਉਤੋਂ ਕਦੇ ਛੁੱਟੀ ਜਾਂ ਆਈ ਏ ਬਾਹਰ ਮ ਮਲਬ ਕਿ ਵਡਾ ਜਿਹਾ ਟੋਕਰਾ ਰੱਖਿਆ ਚੱਲਣਾ। ਐਵੇਂ ਕਰਦੇ ਨੇ।
ਅੱਛਾ ਬਈ। ਪਰੇਸ਼ਾਨ ਹੋ ਤੁਸੀਂ ਤਾਂ।
ਹਾਂਜੀ
ਆਦਤ ਵਿ
ਹ ਨਾ ਅੰਦ ਮਨ ਕਿਸਦਾਂ ਵੀ ਹੈ। ਕਈ ਵਾਰੀ ਗੁੱਸਾ ਬਹੁਤ ਆਦਾ
ਹਾਂ, ਗੁੱਸਾ ਤਾਂ ਦੇਖੋ ਆਉਂਦਾ ਹੋਣਾ ਜਦੋਂ ਮੈਨੂੰ ਇੰਨੀ ਦੂਰੋਂ ਆਵਾਜ਼ ਆ ਰਹੀ ਹੈ। ਤੁਸੀਂ ਤਾਂ ਕੋਲ ਹੀ ਹੋ ਤੁਹਾਨੂੰ ਤਾਂ ਜ਼ਿਆਦਾ
ਬਏ ਨਾ ਹੋ ਖਰੋ ਦੀਵਾ ਕਰਦੀ ਹੈ ਤੇ ਉਹ ਨਾਲ ਬਾ ਫ ਕਹਿੰਦੇ ਲੇਬਰ ਕਰ ਕੰਮ ਖਤਮ
ਹਾਂਜੀ
ਮਟਰ ਸ ਹੈਗਾ ਵੀ ਕੰਮ ਚਲੋ ਨਾਲੇ ਕੁਛ ਕਹਿ ਨੀ ਸਕਦੇ ਬੱਸ ਗੁਣੀਆਂ ਮਣੀਆ ਲੱਗੀਆ ਫੋਨ ਫੜ ਕੇ ਗੇਮ ਖੇਲਣ
ਹਾਂਜੀ, ਤੁਸੀਂ ਬੱਚੇ ਨੀ ਗਏ, ਨਾਨਕੇ ਨੀ ਗਏ, ਇਸ ਵਾਰ
ਮੈਂ ਵੀ ਸਨ ਆਪਣੀ ਪੇਕੀ, ਤੇ ਫੇਰ ਮੈਂ ਕਹਾਂਗਾ ਤੁਸੀਂ ਚੱਲਦੇ ਹੋ- ਕੰਮ ਕਰ ਲੇਗੀ ਸਕੂਲ ਦਾ- ਹੋਲੀ ਡੇ ਵਰਕ- ਮਰੇ ਬੱਚੇ ਕਰਕੇ ਨਾ- ਹਾਂਜੀ
ਹੋਰ ਦੱਸੋ ਵਾਜ ਬੜੀ ਯਾਨੀ ਕਿ ਘੱਟ ਜਿਹੀ ਆ ਰਹੀ ਏ। ਤੁਹਾਡੇ ਪਿੱਛੇ ਸ਼ੋਰ ਜਿਆਦਾ ਆ ਰਿਆ।
ਜ਼ਿਆਦਾ ਈ ਪਰੇਸ਼। ਹਾਂਜੀ ਵੈਸੇ ਤਾਂ ਸਮਝ ਆ ਰਹੀ ਹੈ, ਪਰ- ਥੋੜ੍ਹੀ ਘੱਟ ਆਵਾਜ਼ ਆ ਰਹੀ ਏ। ਪਿੱਛੋਂ ਜਿਆਦਾ ਆ ਰਈ ਹੈ ਸ਼ੋਰ ਦੀ-
ਏ ਫਾਰ ਫੈਕਟਰੀ ਏ ਨਾ ਓਦੀ ਵੀ ਠਕ-ਠਕ-
ਬਸ, ਕੋਈ ਨਾ ਏ ਤਾਂ ਦੁਪਹਿਰ ਨੂੰ ਮੈਨੂੰ ਲੱਗਦਾ ਆਰਾਮ ਨੀ ਕਰਦੇ ਹੋਣੇ। ਏ ਤਾਂ ਦੁਪਹਿਰ ਨੂੰ ਵੀ ਲੱਗ-
ਚੱਲ ਫੇਰ ਇੰਨੀ ਧੁੱਪ ਏ- ਬਾਹਰ ਗਲੀ'ਚ ਉਪਰ ਗਲੀ ਏ। ਉਦੇ'ਚ ਲਗੇ ਹੋਏ ਗਰਮੀ'ਚ ਓ ਪਰੇ ਧੁੱਪੇ'ਚ।
ਹੂੰ- ਦੱਸੋ ਵੀ ਸ਼ਾਮ ਦਾ ਇੰਤਜ਼ਾਰ ਤਾਂ ਕਰ ਲੋ ਇੰਨੀ ਗਰਮੀ ਚ ਲੱਗੇ ਓਏ ਨੇ। ਆਪ ਤਾਂ ਪਰੇਸ਼ਾਨ ਹੈਗੇ ਈ ਆ ਦੂਜੇ ਨੂੰ ਵੀ ਕਰਦੇ ਆ।
ਬਸ ਜੇ ਓਨਾ ਕਹਿਤਾ ਕਿ ਸਾਡਾ ਕੰਮ ਏ। ਨਾ ਕੁਝ ਕਹਿ ਨੀ ਸਕਦੇ।
ਹਾਂਜੀ ਏ ਤਾਂ ਹੈ।
ਤੁਹਾਡੇ ਘਰ ਦੇ ਕੋਲ ਵੀ ਕੋਈ ਫੈਕਟਰੀ ਹੈਗੀ?
ਨਹੀਂ ਨਹੀਂ।
ਸਾਡੇ ਚ ਏਧਰ ਨੀ ਹੈਗੇ ਕੋਈ ਵੀ। ਸਾਡੇ ਚ ਤਾਂ ਖਾਲੀ ਸੜਕ ਆ। ਤੇ ਬਾਈ ਕ ਵਗੈਰਾ ਚੱਲਦੀਆਂ ਨੇ। ਕੋਈ ਗੱਡੀ ਨੀ ਆਣੀ ਅੰਦਰ। ਕੋਈ ਕੁੱਝ ਨੀ ਗਲੀ ਇਨੀ ਵੱਡੀ ਨੀ, ਖਾਲੀ ਬਾਈਕ ਈ ਨਿਕਲਦੀਆਂ ਨੇ ਹੋਰ ਕੁਝ ਨੀ।
ਅੱਛਾ ਅੱਛਾ। ਵਧੀਆ ਐਤਵਾਰ ਆ ਗਿਆ ਕੱਲ। ਇਥੇ ਵੈਸੇ ਜਸ਼ਟੀ ਵੀ ਬਹੁਤ ਏ, ਵੈਸੇ। ਤੇ
ਹੈ ਨਾ।
ਚੱਲੋ
ਕੋਈ ਨਾ ਫੇਰ ਨਾ ਆਦਤ ਵੀ ਪੈ ਜਾਂਦੀ ਇਕ ਇਨਸਾਨ ਨੂੰ ਜਿੱਦਾਂ ਇੱਥੇ ਰਹਿੰਦੇ ਹੋ ਤੁਸੀਂ।
ਹਾਂਜੀ ਹਾਂਜੀ, ੳ ਤਾਂ ਹੈ। ਇੰਨੀ ਕੜਕੇ ਦੀ ਆਵਾਜ਼ਾਂ ਚੜ੍ਹਦਾ ਵੇਂ ਪੀੜ ਮਨ ਬੜਾ ਗੁੱਸਾ ਆਂਦੇ ਕੁੱਛ ਮੇਰੇ ਸਾਹਮਣੇ ਪਾ ਰਹੇ ਆ ਪਰ ਇਹਨਾਂ ਦਾ
ਹਾਂਜੀ ਚਲੋ ਠੀਕ ਹੈ। ਮੈਂ ਤੁਹਾਨੂੰ ਕੱਲ ਫੋਨ ਕਰਕੇ ਪੁੱਛਦੀ ਆ ਆਪਾਂ ਚੱਲਾਂਗੇ ਬਾਜ਼ਾਰ ਫੇਰ। ਮੌਸਮ ਸਹੀ ਹੋ ਗਿਆ ਤਾ। ਮੈਂ ਨਾ ਚਲਾ ਓਕੇ ਬਾਏ।